ਹੈ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕਿੱਦਾਂ ਠੀਕ ਹੋ?
ਠੀਕ ਠਾਕ, ਤੁਸੀਂ ਸੁਣਾਓ?
ਬਸ ਵਧੀਆ, ਵਧੀਆ ਸੁਣਾਓ?
ਦਿਨ ਹੋ ਗਏ, ਮੈਂ ਨਾ ਯਾਦ ਕਰਦੀ ਪਈ ਸੀ ਤੁਹਾਨੂੰ ਮੈਂ ਕਿਹਾ ਚੱਲ ਅੱਜ ਮੈਂ ਫੋਨ ਹੀ ਕਰਾਂ
ਅੱਛਾ, ਅੱਛਾ ਬਸ ਏਦਾਂ ਹੀ ਟਾਈਮ ਨਈ ਲੱਗਦਾ।
ਟਾਈਮ ਕੀ ਗੱਲ? ਗਏ ਹੋਏ ਸੀ ਕਿਤੇ ਘੁੰਮਣ ਵਗੈਰਾ?
ਨਾ ਪਤਾ, ਬਾਬਾ ਹੀ ਨੇ ਆਣਾ ਸੀਗਾ।
ਅੱਛਾ ਜੀ, ਕਿਹੜੇ ਬਾਬਾ ਜੀ ਆ ਰਹੇ ਨੇ?
ਬੂਰ ਵਾਲੇ ਬਾਬਾ ਜੀ ਨੇ। ਰਾਧਾ ਸਵਾਮੀ ਬਾਬਾ ਜੀ ਨੇ, ਹਾਂ ਉਹਨਾਂ ਨੇ ਆਣਾ ਸੀਗਾ ਤੇ ਵੇਟ ਕਰ ਕਰਕੇ, ਕਰ ਕਰਕੇ ਉਹ ਨੇ ਸਾਢੇ ਬਾਰਾਂ ਦਾ ਟਾਈਮ ਪਾਇਆ ਹੋਇਆ ਸੀ। ਤੇ ਮੈਂ ਚਲੇਗੀ ਗਈ ਸਾਢੇ ਬਾਰਾਂ ਵਜੇ।
ਅੱਛਾ ਜੀ।
ਉੱਥੋਂ ਹਜੇ ਹੁਣੇ ਜਸਟ ਦਸ ਮਿੰਟ ਹੋਏ, ਉਹਨਾਂ ਨੇ ਦਰਸ਼ਨ ਦਿੱਤੇ ਇੱਕ ਮਿੰਟ ਦੇ ਦਰਸ਼ਨ ਦਿੱਤੇ, ਬਸ ਠੀਕ ਨੀ ਨਾ ਬਾਬਾ ਜੀ ਤੇ ਨਾਲ ਹੀ ਆਪਾਂ ਘਰ ਆ ਗਏ ਹਾਂ। ਉਸ ਸਵੇਰ ਦੇ ਗਏ ਹੋਏ ਆ।
ਅੱਛਾ।
ਜਦੋਂ ਉੱਠਣ ਲੱਗਦੇ ਸੀ, ਉਦੋਂ ਇ ਲੋਸਮੈਂਟ ਹੋ ਜਾਂਦੀ ਸੀ। ਕੀ ਨਹੀਂ-ਨਹੀਂ ਬਾਬਾ ਜੀ ਬੱਸ ਆ ਰਹੇ ਨੇ ਥੋੜੇ ਸਮੇਂ ਚ।
ਅੱਛਾ ਜੀ, ਅੱਛਾ ਜੀ। ਚਲੋ, ਵਧੀਆ ਜੀ ਦਰਸ਼ਨ ਹੋ ਗਏ। ਵਧੀਆ ਹੋ ਗਿਆ ਸਗੋਂ।
ਹਾਂ, ਹੋਰ ਸੁਣਾਓ ਤੁਸੀ?
ਬਸ ਜੀ ਵਧੀਆ, ਵਿਹਲੇ ਬੈਠੇ ਦੇ ਸੀ ਮੈਂ ਕਿਹਾ ਚਲ ਬੜੇ ਦਿਨ ਹੋ ਗਏ ਫ਼ੋਨ ਨਹੀਂ ਕੀਤਾ, ਚਲੋ ਅੱਜ ਗੱਲ ਕਰ ਲਵਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਏ ਘਰਾਂ ਚ ਬਿਜ਼ੀ ਹੋ ਜਾਣਾ ਹੁੰਦਾ, ਘਰ ਕੰਮ ਕਾਰ ਹੀ ਮੁੱਕਣ ਤੇ ਨਹੀਂ ਆਉਂਦੇ।
ਹਾਂਜੀ, ਹਾਂਜੀ ਉਹ ਤਾਂ ਹੈ।
ਫਿਰ ਹੋਰ ਕੀ ਕਰਨਾ ਹੁਣ, ਚਾਹ ਪਾਣੇ ਦਾ ਟਾਈਮ ਹੋ ਗਿਆ ਸਿਰ ਦੁਖਦਾ ਪਿਆ ਬਸ ਚਾਹ ਕਹਿ ਰੀ ਆ ਇਹਨਾਂ ਨੂੰ, ਚਾਹ ਬਣਾ ਕੇ ਪਿਆ ਦਿਉ ਅਤੇ ਹਾਂਜੀ, ਬਸ ਹੁਣ ਚਾਹ ਚੱਲੇ ਨੇ ਬਣਾਉਣ ਥੋੜ੍ਹੀ ਜਿਹੀ ਚਾਹ ਪੀਵਾਂਗੇ ਫਿਰ ਥੋੜ੍ਹਾ ਦਿਮਾਗ ਰਿਲੈਕਸ ਹੋਏਗਾ।
ਹਾਂ, ਅਸੀਂ ਵੀ ਉੱਥੇ ਪਹਿਲੇ ਲੰਗਰ ਪ੍ਰਸ਼ਾਦਾ ਖਾਧਾ।
ਅੱਛਾ ਜੀ।
ਉਦੋਂ ਦੀ ਮੈਨੂੰ ਦੁਬਾਰਾ ਭੁੱਖ ਲੱਗ ਗਈ ਬੇਟਾ ਕਹਿੰਦਾ ਰੋਟੀ ਬਣਾ ਕੇ ਦੋ।
ਅੱਛਾ ਜੀ, ਬਸ ਬੱਚਿਆਂ ਨੂੰ ਤੇ ਭੁੱਖ ਲੱਗਦੀ ਹੈ, ਗਰਮੀ ਵੀ ਤੇ ਹੈਗੀ ਹੈ ਨਾ।
ਓਹੀ ਨਾ।
ਹੂੰ, ਬੱਚਿਆਂ ਨੇ ਵੀ ਰੋਟੀ ਪਾਣੀ ਖਾਣਾ ਹੈ ਬਸ ਜੀ ਵਧੀਆ। ਸਾਡੇ ਵੀ ਉੱਠ ਗਏ ਨੇ ਬੱਸ ਇਹਨਾਂ ਨੇ ਧਮਾਲ ਚੁੱਕੀ ਹੋਈ ਹੈ ਚੰਗੀ।
ਅੱਛਾ।
ਲੈਜੋ ਕਿਤੇ, ਲੈਜੋ ਕਿਤੇ, ਹੁਣ ਵੇਖਦੀ ਹਾਂ ਇਹਨਾਂ ਨੂੰ ਕਿਤੇ ਲੈਕੇ ਜਾਂਨੀ ਆਂ।
ਠੀਕ ਹੈ, ਕਿੱਥੇ ਲੈਕੇ ਜਾ ਰਹੇ ਹੋ?
ਬਸ ਦੇਖਦੇ ਹਾਂ, ਮੌਲ'ਚ ਕਹਿ ਰਹੇ ਨੇ, ਕੋਈ ਮੌਲ ਵਗੈਰਾ ਵਿਸ਼ਾਲ ਵਿੱਚ ਨਾ ਕੋਈ ਸੇਲ ਵਗੈਰਾ ਲੱਗੀਦੀ ਹੈ ਕਹਿੰਦੇ ਉੱਥੇ, ਚਲੋ ਫਿਰ ਵੇਖਦੇ ਆਂ, ਕੱਪੜੇ ਵਗੈਰਾ ਸ਼ੋਪਿੰਗ ਕਰ ਕਰਲਾਂਗੇ ਇਹਨਾਂ ਦੀ ਥੋੜੀ। ਥੋੜੀ, ਅਪਨੀ ਹੋਜੇਗੀ।
ਹਾਂ।
ਆਪਨੀ ਤੇ ਚਲੋ ਮੁੱਕਣ ਤੇ ਹੀ ਨਹੀਂ ਆਂਦੀ, ਅੱਜ ਇਹਨਾਂ ਦੀ ਕਰਲਾਂਗੇ ਥੋੜੀ ਨਾ। ਤੇ, ਮੇਰ ਤੇ ਵੈਸੇ ਅਪਨਾ-ਅਪਨਾ ਹਰ ਕਿਸੇ ਦਾ ਹੁੰਦਾ। ਮੈਂ ਤਾ ਵੈਸੇ ਸੂਟ ਵਗੈਰਾ ਦੀ ਬੜੀ ਸ਼ਕੀਨ ਐ, ਮੈਂ, ਆਪਣੇ ਜਦੋਂ ਜਾਂਦੀ ਆ ਨਾ ਮਾਈਕੇ ਮੈਂ, ਓ ਸੂਟ ਲੈਕੇ ਹੀ ਆਣੇ ਹੁੰਦੇ ਨੇ, ਜੋ ਮਰਜ਼ੀ ਹੋਜੇ। ਔਰ ਜਦੋਂ ਮੈਂ ਇੱਧਰ ਲੈ ਕਹਿੰਨੇ ਆਂ ਨਾ ਸਾਰੇ ਵੇਖਦੇ ਨੇ, ਸਭ ਕਹਿੰਦੇ ਨੇ ਬਈ, ਸਾਨੂੰ ਸਾਡੇ ਵੀ ਲੈ ਆਂਦੀ, ਸਾਡੇ ਵੀ ਲੈ ਆਂਦੀ। ਓਰ ਦਿੱਕਤ ਪਤਾ ਕੀ ਹੁੰਦੀ ਬਈ, ਕਿਸੇ ਦੇ ਲੈ ਆਓ, ਕਿਸੇ ਨੂੰ ਪਸੰਦ ਨਾ ਆਨ ਉਹ ਬੜੀ ਦਿੱਕਤ ਹੁੰਦੀ ਏ, ਮਤਲਬ ਅਗਰ ਮੈਂ ਪਾਇਆ ਅਗਰ ''ਮੈਂ ਪਾਇਆ ਕਿਸੇ ਨੂੰ ਬਹੁਤ ਅੱਛਾ ਲੱਗੇਗਾ, ਅਗਰ 'ਮੈਂ' ਲੈ ਆਵਾਂਗੀ ਨਾ ਉਹਨਾਂ ਵਾਸਤੇ, ਤੇ ਉਹਨਾਂ ਨੂੰ ਉਹ ਚੀਜ਼ ਅੱਛੀ ਨਹੀਂ ਲੱਗਦੀ।
ਹਾਂ, ਉਹੀ ਨ ਕਿਸੇ ਵਾਸਤੇ ਚੀਜ਼ ਖਰੀਦਣੀ ਬਹੁਤ ਔਖੀ ਏ।
ਬਹੁਤ ਜ਼ਿਆਦਾ ਅਉਖੀ ਏ, ਕੁਛ ਔਨਲਾਈਨ ਵੇਖੀ ਜਾਣਾ ਇਹਨਾਂ ਨੇ ਅਪਨਾ ਸੋਸ਼ਲ ਮੀਡੀਆ 'ਤੇ ਜੋ ਆਂਦਾ, ਬਈ ਇਹਨਾਂ ਨੇ ਐ ਵਾਲੇ ਸੂਟ ਲੈਨੇ ਹੁਣ ਜੋ ਦਿਖਾਂਦੇ ਨੇ ਇੰਟਰਨੈਟ ਤੇ, ਉਹ ਚੀਜ਼ ਤਾ ਮਿਲਦੀ ਨੀ ਹੈਗੀ ਨਾ। ਬ, ਉਹ ਚੀਜ਼ ਨਹੀਂ ਮਿਲਦੀ, ਤੇ ਆਪਨਾ, ਫਿਰ ਇਸ ਕਰਕੇ ਕੀ ਐ ਵੀ, ਕੱਪੜਾ ਵਗੈਰਾ ਲੈਣਾ ਤੇ, ਖੁਦ, ਆਪ ਪਸੰਦ ਕਰਕੇ ਲਓ। ਵੀ ਕਿਸੇ ਦੀ ਪਸੰਦ ਵੀ ਨੀ ਪਸੰਦ ਆਂਦੀ, ਔਰ ਬਿਨਾਂ ਦੇਖੇ ਵੀ ਨੀ ਅਸੀਂ
ਹਾਂ-ਹਾਂ, ਹੋਰ ਸੁਣਾਓ?
ਅੱਛਾ ਜੀ, ਹੋਰ ਕੁਛ ਨਹੀਂ ਜੀ, ਬਸ ਫ੍ਰੀ। ਵੈ ਦਰ ਅੱਜ ਤੇ, ਅੱਜ ਵੈਸੇ ਨੁਮਾਨੀਕਾਸ਼ ਤੇ, ਅੱਜ ਕਹਿੰਦੇ ਬਹੁਤ ਜ਼ਿਆਦਾ ਟੈਂਪ ਟੈਂਪਰੇਚਰ ਤੇਜ਼ ਹੁੰਦਾ, ਬਹੁਤ ਜ਼ਿਆਦਾ ਟੈਂਪਰੇਚਰ ਏ, ਅੱਜ ਤੇ।
ਨਹੀਂ-ਨਹੀਂ, ਅੱਜ ਤਾ ਬਹੁਤ ਐ।
ਅੱਜ ਬਹੁਤ ਜ਼ਿਆਦਾ ਟੈਂਪਰੇਚਰ ਹੋਇਆਦਾ, ਅੱਜ ਤੇ ਰ੍ਹੋਟੀ-ਪਾਣੀ'ਚ ਵੀ ਸਗੋਂ, ਅੱਜ ਗੈਸਟ ਆਏਦੇ ਸੀ ਘਰ ਤੇ ਅਪਨਾ ਗੈਸਟ ਵਗੈਰਾ ਆਏਦੇ ਸੀ, ਤੇ ਬਸ, ਬੱਚੇ ਤੰ
ਮਿੱਠੂ! ਰੱਖਿਆ ਹੋਇਆ ਨਾ। ਤੇ ਉਹ ਗੁੜੀਆਂ ਮੇਰੀ ਨੇ ਉਹਦੇ, ਉਹਨੇ ਉਹਦੀ ਉਂਗਲ ਮੂੰਹ'ਚ ਪਾਈ ਹੋਈ ਸੀ, ਤੇ ਉਹ ਚੀਕਦੀ ਵੀ ਨੀ ਪਈ। ਉਹ ਮੇਰਾ ਅਚਾਨਕ ਪਿੱਛੇ ਧਿਆਨ ਪੈਗਿਆ, ਤੇ ਉਹ ਮਿੱਠੂ ਨੇ ਉਹਦੀ ਉਂਗਲ ਮੂੰਹ'ਚ ਪਾਈ ਹੋਈ ਸੀ।
ਅੱਛਾ ਜੀ! ਧਿਆਨ ਰੱਖਿਆ ਕਰੋ, ਬੱਚਿਆ ਦਾ।
ਮੈਨੂੰ ਖਾਂਦਾ ਪਿਆ ਈ, ਏ ਕਿਸ ਤਰ੍ਹਾਂ
ਬਸ ਜੀ ਬੱਚੇ ਨੇ ਉਹਨੂੰ, ਮਜ਼ਾ ਆਂਦਾ ਹੋਣਾ ਜੀ।
ਮੇਰਾ ਅਚਾਨਕ ਈ ਪਿੱਛੇ ਧਿਆਨ ਪੈਗਿਆ, ਤੇ ਮੈਂ ਕਿਹਾ ਓ ਦੇਖਾਂ।
ਬਸ ਜੀ, ਇਹ ਜਾਨਵਰਾਂ ਤੋਂ ਵੀ ਇਹ ਵੀ, ਨਿੱਕੇ-ਮ੍ਹੋਟੇ ਪੰਛੀ ਨੇ ਜਿਹੜੇ ਇਹਨਾਂ ਤੋਂ ਵੀ ਦੂਰ ਰੱਖਣਾ ਚਾਹੀਦਾ, ਬੱਚਿਆ ਨੂੰ। ਹੋਰ, ਅੱਜ-ਕੱਲ ਇਹ ਕੁੱਤੇ ਦੇਖਲੋ, ਬਾਹਰ ਫਿਰਦੇ ਹੁੰਦੇ ਨੇ। ਹਲਕਾਏ ਹੋਏ, ਇਹਨਾਂ ਤੋਂ ਵੀ ਦੂਰੀ ਰਖਣੀ ਚਾਹੀਦੀ ਆ, ਅੱਜ-ਕੱਲ ਨਿਕਲਣ ਕਿੱਥੇ ਦਿੰਦੇ ਨੇ
ਸਹੀ ਗੱਲ ਆ, ਅੱਜ-ਕੱਲ ਨਹੀ, ਸਾਡੇ ਆਪਣੇ ਇੱਧਰ ਬਹੁਤ ਨੇ।
ਸਾਡੇ ਇੱਧਰਲੀ ਸਾਈਡ 'ਤੇ ਨਾ ਬਾਂਦਰ ਨੇ ਬਹੁਤ, ਤੇ ਇਹ ਆਪ ਅਪਨਾ ਜਦੋਂ ਸਬਜ਼ੀ ਲੈਣ ਵਗੈਰਾ ਬਜ਼ਾਰ ਚਲ ਜਾਓ ਨਾ, ਤਾਂ ਇਹਨਾਂ ਨੇ ਕੀ ਹੈ ਬਈ ਇਹਦਾਂ ਈ ਚੁੱਕਕੇ ਖਾਂਦੇ ਹੁੰਦੇ ਨੇ, ਵਿਚਾਰੇ ਕੋਈ ਫਰੂਟ ਹੁੰਦੇ ਬੜੇ ਮਹਿੰਗੇ। ਵਿਚਾਰਿਆਂ ਦੇ ਫ, ਫਰੂਟ ਚੁੱਕ-ਚੁੱਕ ਕੇ ਏਦਾਂ ਹੀ ਲੈ ਜਾਂਦੇ ਨੇ ਉੱਪਰ, ਤੇ ਉਹ ਖਾਂਦੇ ਹੁੰਦੇ ਨੇ।
ਅੱਛਾ! ਆਗੀ ਬੱਚੇ ਆਗੀ।
ਤੇ ਇਹਨਾਂ ਨੇ ਉੱਪਰ ਜਾ ਕੇ ਫਰੂਟ ਖਾਣੇ ਹੁੰਦੇ ਨੇ ਬਸ ਜੀ। ਠੀਕ ਠਾਕ ਨਿਕਲੀ ਜਾਂਦਾ ਜਿਹੜਾ ਟਾਈਮ।
ਹੋਰ ਤੁਹਾਡੀ ਫੇਵਰੇਟ ਗੇਮ ਕਿਹੜੀ ਏ।
ਗੇਮ ਵਗੈਰਾ ਗੇਮ ਤੇ ਮੈਂ ਬਚਪਨ ਚ ਬੜੀਆ ਖੋਲਿਆ ਨੇ ਹੁਣ ਕੀ ਖੇਡ ਨਾ ਹੁਣ ਬੱਚਿਆਂ ਨੂੰ ਖਿਲਾਈ ਦਾ ਜੇ ਬਸ।
ਹੁਣ ਤੇ ਬੱਚਿਆਂ ਨਾਲ ਵੀ ਬੱਚੇ ਬਣਨਾ ਪੈਂਦਾ ਦੁਬਾਰਾ ਤੋਂ।
ਹੋਰ ਫੇਵਰੇਟ ਗੇਮ ਗੇਮਾਂ ਕਿ ਗੇਮ ਮੈਂ ਕੋਈ ਨਹੀਂ ਛੱਡੀ ਛੋਟੇ ਹੁੰਦਿਆ। ਮੈਂ ਆਪਣਾ ਜਦੋਂ ਅਸੀਂ ਛੋਟੇ ਹਣਾ ਤਾਂ ਮੰਮੀ ਨੇ ਦੁਪਹਿਰਾਂ ਨੂੰ ਸੰਡੇ ਨੂੰ ਅੰਦਰ ਲੈ ਕੇ ਜਾਣਾ ਮੰਮੀ ਪਾਪਾ ਨੇ ਵੀ ਚਲੋ ਸੋਵੋ। ਅਤੇ ਸਮਉਣਾ ਕਿ ਉਹਨਾਂ ਦੋਨਾ ਨੇ ਤੇ ਸੋ ਜਾਣਾ ਮੈਂ ਤੇ ਆਪਣੇ ਛੋਟੇ ਭਰਾ ਨੂੰ ਲੈ ਕੇ ਗਲੀ ਚ ਨਿਕਲ ਜਾਣਾ।
ਹਣ ਮ ਨਾਲੇ ਸਾਡੇ ਵਾਲੀਆ ਗੇਮਾ ਹੁਣ ਕਿੱਥੇ ਰਹਿ ਗਈਆ।
ਹਾਂਜੀ ਉਹਨਾਂ ਨੇ ਵੇਖਣਾ ਉੱਠ ਕੇ ਬਈ ਕਿੱਥੇ ਗਏ ਬੱਚੇ ਦਾਦੀ ਨੇ ਕਹਿਣਾ ਵੀ ਉਹ ਤੇ ਚਾਰ ਵਜੇ ਦੇ ਬਾਰ ਨਿਕਲ ਗਏ ਹੋਏ ਨੇ।
ਹੋਰ ਨਹੀ ਨਾ ਬਸ-ਬਸ।
ਅਸੀਂ ਕਦੀ ਬੈਠ ਕੇ ਕੱਠੀਆਂ ਰਾਜਾ ਵਜ਼ੀਰ ਖੇਲਣਾ। ਛੁਪਨ-ਛੁਪਾਈ ਖੇਡਣੀ। ਫਿਰ ਆਪਣਾ ਇੱਕ ਊਚ ਨੀਚ ਕਾ ਪਾਪੜਾ ਆਂਦਾ ਹੁੰਦਾ ਸੀ ਠੀਕ ਏ ਉਹ ਗ ਅਹ ਹੋਰ ਪਤਾ ਨੀ ਕੀ ਕੁੱਛ ਖੇਡਾਂ ਸੀਗੀਆ।
ਖੋ-ਖੋ ਯੇ ਵੋ ਸਟੈਪੂੜ ਵਗੈਰਾ।
ਪੂਹ ਵਗੈਰਾ ਖੇਲਨਾ। ਬਹੁਤ ਜੇ ਕੁਝ ਖੇਲ ਕੇ ਅਕ ਜਾਨਾ ਤੇ ਫੇਰ ਚਿੜੀ ਛਿੱਕੇ ਖੇਲਣ ਲੱਗ ਜਾਣੇ ਜੀ। ਚਿੜੀ ਛਿੱਕੇ ਖੇਲਣ ਲੱਗ ਜਾਂਦੇ ਫਿਰ ਅਸੀਂ ਅੱਜ ਕੱਲ੍ਹ ਦੇ ਵਿੱਚ ਅੱਜ ਕੱਲ੍ਹ ਕੋਈ ਵੀ ਅੱਸੀ ਮਿਸ ਤੇ ਗੇਮਾ ਤੇ ਰਹੀਆ ਹੀ ਨੀ। ਬੱਚੇ ਕਹਿੰਦੇ ਨੇ ਸਾਨੂੰ ਫ਼ੋਨ ਦੇ ਦਿਉ ਬਸ ਅਸੀਂ ਉਹਦੇ ਵਿੱ ਚ ਹੀ ਮਸਤ ਰਹਾਂਗੇ ਹੋਰ ਸਾਨੂੰ ਕੁਛ ਨਹੀਂ ਚਾਹੀਦਾ।
ਅੱਜ ਕੱਲ ਦੇ ਬੱਚੇ ਟੀ ਵੀ ਫੋਨ ਬਸ।
ਬਸ-ਬਸ ਇਹੀ ਕੁਛ ਉਹਨਾ ਨੂੰ ਚਾਹੀਦਾ ਹੋ ਉਹਨਾਂ ਨੂੰ ਕੁਛ ਨੀ ਚਾਹੀਦਾ। ਇਹਨਾਂ ਨੇ ਵੀ ਟੀ ਵੀ ਫੋਨ ਨੇ ਵੀ ਕੰਮ ਖ਼ਰਾਬ ਕੀਤਾ ਦੇ। ਨਿੱਕੇ-ਨਿੱਕੇ ਬੱਚਿਆਂ ਦੇ ਤੁਸੀਂ ਅੱਖਾਂ ਤੇ ਵੇਖੋ ਐਡੇ-ਐਡੇ ਮੋਟੇ ਚਸ਼ਮੇ ਲੱਗੇ ਹੋਏ ਨੇ। ਮੇਰੀ ਸਿਸਟਰ ਹੈ ਮੁਰਾਦਾਬਾਦ ਰਹਿੰਦੀ ਹੈ ਤੇ ਉਹਦੇ ਬੇਟੇ ਨੂੰ ਇੰਨਾ ਮੋਟਾ ਚਸ਼ਮਾ ਲੱਗਿਆ ਹੋਇਆ ਬੇਟੀ ਨੂੰ ਵੀ ਲੱਗ ਗਿਆ ਹੋਇਆ ਬੇਟਾ ਹਜੇ ਸਾਰਾ ਸੱਤ, ਅੱਠ ਸਾਲ ਦਾ ਹੋਣਾ ਮੇਰੇ ਸਾਬ ਨਾਲ। ਤੇ ਬੇਟੀ ਹੋਣੀ ਹੈ ਪੰਜ, ਛੇ ਸਾਲ ਦੀ ਹੋਣੀ ਉਹ ਵੀ ਪਰ ਏਡੇ-ਏਡੇ ਮੋਟੇ ਚਸ਼ਮੇ ਲੱਗੇ ਹੋਣੇ ਨੇ ਬੱਚਿਆਂ ਨੂੰ ਹਿਸਾਬ ਲਾ ਲੋ ਤੁਸੀ। ਦੋਨਾਂ ਲੱਗੇ ਹੋਏ ਨੇ ਤੇ ਦਾ ਰੀਜ਼ਨ ਕੀ ਹੈ ਜ ਜਦੋਂ ਬੱਚੇ ਛੋਟੇ ਹੋਣੇ ਉਹਨਾਂ ਨੂੰ ਫੋਨ ਫੜਾ ਦੇਣਾ ਬ ਚਲੋ ਤੁਸੀ ਫ਼ੋਨ ਚਲਾਓ ਤੇ ਮੈਂ ਆਪਣਾ ਕੰਮ ਕਰ ਲਵਾ। ਬੱਚਿਆਂ ਨੂੰ ਉਹੀ ਆਦਤਾਂ ਪੈ ਜਾਣੀਆਂ ਉਹਨਾਂ ਨੇ ਰੱਜ ਕੇ ਫ਼ੋਨ ਚਲਾਣਾ। ਤੇ ਪੋਈਮਾਂ ਲਾ ਕੇ ਦੇ ਤਿਆ ਕਦੇ ਕੁਛ ਦੇ ਤਾ ਤੇ ਉਹਨਾਂ ਨੇ ਆਪਣੇ ਮਸਤ ਹੋ ਜਾਣਾ ਮਾਂ ਪਿਓ ਨੇ ਕੰਮ ਕਰ ਲੈਣਾ। ਹੁਣ ਪਰੇਸ਼ਾਨੀ ਤਾਂ ਹੁੰਦੀ ਹੈ ਨਾ ਫਿਰ।
ਉਹ ਤਾਂ ਹੈ ਉਹ ਤਾਂ ਪਹਿਲੇ।
ਫਿਰ ਪਰੇਸ਼ਾਨੀ ਹੁੰਦੀ ਹੈ ਫਿਰ ਤੁਹਾਨੂੰ ਪਤਾ ਹੈ ਉਹਦੇ ਕਰਕੇ ਆਈਸ ਵਗੈਰਾ ਰਹਿ ਬੱਚਿਆਂ ਦੀਆ ਅੱਜ ਕੱਲ ਵੈਸੇ ਵੀ ਕੁਛ ਰਿਆ ਤੇ ਹੈ ਨੀ। ਸਰੀਰਾਂ ਚ ਨਹੀ ਕੁਛ ਹੈ ਤੇ।
ਉਹ ਤੇ ਹੈ ਹੀ ਹੈ। ਅੱਜ ਕੱਲ ਹੂੰ ਬੁੱਢੇ ਘੱਟ ਜਵਾਨ ਜਾਦਾ ਬਿਮਾਰ ਨੇ।
ਬਸ ਜੀ ਸਗੋਂ ਬੁੱਢੇ ਸਗੋਂ ਠੀਕ ਨੇ ਕਿਉਂ ਉਹ ਸਹੀ ਟਾਈਮ ਤੋਂ ਨਿਕਲੇ ਹੋਏ ਨੇ। ਅਸੀਂ ਲੋਕ। ਖੁਦ ਮੈਂ ਹੁਣ ਮੇਰੇ ਆਪਣਾ ਸਵੇਰ ਦੇ ਬਸ ਥੋੜ੍ਹੀ ਦੇਰ ਫਰੀ ਸੀਗੀ ਟੀ ਵੀ ਵਗੈਰਾ ਦੇੇਖਿਆ ਜ਼ਿਆਦਾ। ਇਕ ਅਖ ਬਹੁਤ ਦਰਦ ਹੋੁੰਦੀ। ਬਸ ਹੁਣ ਕੋਈ ਡਰੋਪਸ ਵਗੈਰਾ ਪਾਵਾਂਗੇ ਤੇ ਉਹਦੇ ਨਾਲ ਭਾਵੇਂ ਥੋੜ੍ਹੀ ਦੇਰ ਤੱਕ ਫਰਕ ਪਵੇ। ਨਹੀਂ ਤਾਂ ਉੱਦਾਂ ਤਾਂ ਬਹੁਤ ਹਜੇ ਦਰਦ ਅੱਖ ਵਿੱਚ ਦਰਦ ਹੁੰਦੀ ਪਈ ਹੈ।
ਹਮ। ਹਮ ਡੋਪ ਟੋਪ ਪਾਓ ਤੁਸੀ ਅਖ ਚੇ।
ਬਸ ਪਾਉਣਾ ਪੈਣਾ ਨਹੀਂ ਤੇ ਅੱਖਾਂ ਵਿਖਾਣੀਆਂ ਪੈਣੀਆਂ ਹੋਰ ਸੁਣਾਓ ਤੁਸੀਂ।
ਜੀ ਬਸ ਵਧੀਆ ਜੀ ਤੁਸੀਂ ਸੁਣਾਓ।
ਬੱਚੇ ਕੀ ਲੱਗੇ ਹੋਏ ਨੇ।
ਹਾਂਜੀ।
ਬੱਚੇ ਕੀ ਕਰਨ ਲੱਗੇ ਹੋਏ ਨੇ?
ਬੱਚੇ ਬਸ ਇੱਕ ਨੂੰ ਖਾਣਾ ਬਣਾ ਕੇ ਦਿੱਤਾ ਜੇ ਇੱਕ ਬਸ ਦੁੱਧ ਪੀ ਰਹੀ ਆ।
ਅੱਛਾ ਚਲੋ ਵਧੀਆ ਜੀ ਹੈ ਵੀ ਬਚਪਨ ਵੀ ਵਧੀਆ ਹੁੰਦਾ ਆਪਣਾ ਬਚਪਨ ਯਾਦ ਕਰਦੇ ਹਾਂ ਅੱਜ ਅਸੀਂ।
ਸਹੀ ਗੱਲ ਆ।
ਬਚਪਨ ਵੀ ਯਾਦ ਆਉਂਦਾ ਬਸ ਬਚਪਨ ਆਪ ਬੀਤਿਆ ਵਾਂ ਬਚਪਨ ਤੋਂ ਛੱਡੋ ਬੀਤਿਆ ਵਕਤ ਨਹੀਂ ਵਾਪਸ ਆਉਂਦਾ ਹੈ। ਫਿਰ ਬਚਪਨ ਹੈ ਇਸ ਕਰਕੇ ਜਿਹੜਾ ਸਮਾਂ ਚੱਲਦਾ ਪਿਆ ਉਹਨੂੰ ਆਪਣਾ ਸਹੀ ਇਸਤੇਮਾਲ ਕਰੋ ਤੇ। ਚੰਗੇ ਪਾਸੇ ਹੋਰ। ਹੱਸ ਕੇ ਕਿੱਥੇ ਕਡਨਾ ਜ ਗੁੱਸੇ ਗਿਲੇ ਨੇ ਅੱਜ ਕੱਲ੍ਹ ਲੋਕਾਂ ਦੇ ਵਿੱਚ। ਗਲਤ ਫਹਿਮੀਆਂ ਦੇ ਨਾਲ ਜਿਹੜੇ ਇੱਕ ਦੂਜੇ ਦੇ ਮਨ ਵਿੱਚ ਪੈ ਜਾਂਦੇ ਨੇ।
ਬਸ ਬਸ।
ਉਹ ਸਭ ਤੋਂ ਮਾੜੀਆਂ ਚੀਜ਼ਾਂ ਨੇ ਚੰਗੇ ਚੰਗੇ ਰਿਸ਼ਤੇ ਖ਼ਤਮ ਕਰ ਦਿੰਦੀਆਂ ਨੇ
ਬਸ ਬਸ।
ਉਹ ਕਹਿੰਦੇ ਨੇ ਅੱਜ ਦੇ ਟਾਈਮ 'ਚ ਕੁਛ ਨਹੀਂ ਪਤਾ ਸਰੀਰਾ ਦਾ ਜਿੰਨਾ ਟਾਈਮ ਹੋ ਸਕਦਾ ਹੈ ਹਸ ਖੇਡ ਕੇ ਬਿਤਾਓ।
ਹਾਂ।
ਅਤੇ ਆਪਣਾ ਲਾਈਫ ਨੂੰ ਇੰਜੋਏ ਕਰੋ ਕੁਛ ਨਹੀਂ ਰੱਖਿਆ। ਇੱਕ ਦੂਜੇ ਦੇ ਨਾਲ ਮੂੰਹ ਬਣਾ ਕੇ ਰੱਖਣ 'ਚ
ਹੋਹੀ ਨਾ।
ਘੁੰਮੋ ਫਿਰੋ ਐਸ਼ ਪਰਸਤੀ ਕਰੋ ਮਜ਼ੇ ਕਰੋ।
ਹਾਂ।
ਖਾਓ ਪੀਓ ਐਸ਼ ਕਰੋ।
ਬੱਸ ਬੱਸ।
ਪਰ ਅੱਜ ਕੱਲ੍ਹ ਦੇ ਲੋਕ ਖਾਂਦੇ ਪੀਂਦੇ ਕੀ ਨੇ ਫਾਸਟ ਫੂਡ ਵਗੈਰਾ।
ਬਸ ਫਾਸਟ ਫੂਡ ਨੇ ਤੇ ਕੰਮ ਖ਼ਰਾਬ ਕੀਤਾ ਸਭ ਬੱਚਿਆਂ ਦਾ
ਹਾਂ ਹੋਰ ਕੀ ਇਹਨੇ ਜ਼ਿਆਦਾ ਕੰਮ ਖਰਾਬ ਕੀਤਾ ਹੈ ਜੇ।
ਹੂੰ।
ਚਲੋ ਠੀਕ ਹੈ ਦੀ ਮੈਨੂੰ ਨਾ ਕੋਲ ਆ ਰਹੀ ਹੈ ਵਿੱਚ। ਕੋਈ ਨਾ ਤੇ ਮੈਂ ਕਰਦੀ ਹਾਂ ਤੁਹਾਨੂੰ ਠੀਕ ਹੈ ਓਕੇ ਜੀ।
ਆਹੋ।